ਹਾਂਜੀ ਨਮਸਤੇ ਆਂਟੀ ਹਾਂਜੀ- ਹਾਂਜੀ।
ਹੈਲੋ।
ਹੈਲੋ ਆਵਾਜ਼ ਨਹੀਂ ਆਉਂਦੀ?
ਆ ਗੀ ਵਾਜ।
ਅੱਛਾ- ਅੱਛਾ।
ਕੀ ਹਾਲ- ਚਾਲ ਹੈ?
ਵਧੀਆ- ਵਧੀਆ ਤੁਸੀਂ ਸੁਣਾਓ?
ਠੀਕ- ਠਾਕ ਹੋ?
ਹਾਂਜੀ- ਹਾਂਜੀ, ਵਧੀਆ- ਵਧੀਆ।
ਮੰਮੀ ਠੀਕ ਹੈ?
ਤੁਸੀਂ ਦੱਸੋ?
ਬਸ ਵਧੀਆ, ਹੋ ਗਿਆ ਲੰਚ?
ਲੰਚ ਨਹੀਂ- ਨਹੀਂ।
ਅੱਛਾ, ਆਪਾਂ ਤਾਂ ਕਰ ਲਿਆ। ਆਪਾਂ ਤਾਂ ਲੇਟ ਗਏ ਹਾ।
ਅੱਛਾ- ਅੱਛਾ।
ਲੰਚ ਕਰਕੇ। ਬੱਚੇ ਆਏ ਹੋਏ ਹੈ, ਛੁੱਟੀਆਂ ਕੱਟਣ ਗੁਆਂਢੀਆਂ ਦੇ।
ਅੱਛਾ- ਅੱਛਾ ਹੋ ਠੀਕ ਹੈ- ਠੀਕ ਹੈ।
ਹੂੰ, ਕਹਿੰਦੇ ਆ ਮੇਰੀ ਟੁੱਟ ਜਾਣੀ ਅੰਕਲ ਦੀ ਰੀੜ। ਕਹਿੰਦੇ ਆਹ ਸਾਡੇ ਮੰਮਾ ਨੂੰ ਜਾਣਦੇ ਆ। ਮੈਂ ਕਿਹਾ ਨਹੀਂ ਆ ਤੁਹਾਡੇ ਘਰ ਕੁੱਲ। ਬੱਚੇ ਖਾਗੇ ਵੀ ਨਾ।
ਹੂੰ।
ਇਹਨਾਂ ਨੇ ਕੁਲਚੇ ਬਣਾਉਣੇ ਆਉਂਦੇ ਹੈ ਨਾ। ਇਹਨਾਂ ਨੂੰ ਰੈਸਪੀ ਆਉਂਦੀ ਕੁਲਚਿਆਂ ਦੀ।
ਅੱਛਾ- ਅੱਛਾ।
ਬਾਹਰੋ ਲਿਆ ਆਈ ਸੀ, ਹ ਚ ਉਹ ਭਾਈ ਨੂੰ ਆਉਂਦੀ ਬਾਹਰ ਵਾਲੇ ਨੂੰ
ਹ
ਅੱਛਾ- ਅੱਛਾ ਉਹ ਨਾ ਕੁਲਚੇ ਵਾਲ ਭਾਈ ਨੂੰ ਆਉਂਦੀ ਰੈਸਪੀ।
ਅੱਛਾ- ਅੱਛਾ।
ਪਹਿਲੇ ਐਕਟਿਵਾ ਤੇ ਗਏ, ਠੀਕ ਹੈ। ਫੇਰ ਭਾਈ ਦੀ, ਦੁਕਾਨ ਤੇ ਗਏ।
ਹ
ਭਾਈ ਦੀ ਦੁਕਾਨ ਤੇ ਗਏ, ਉਥੇ ਫੇਰ ਖੜੇ ਹੋਏ ਰਸ਼ ਬਹੁਤ ਸੀ। ਇਹ ਗਏ ਸੀ ਘਰੋਂ ਚਾਰ ਕੁਲਚੇ ਲੈਣ ਇਹ ਪ੍ਰਾਹੁਣੇ ਇਹਨਾਂ ਨੂੰ ਨਜ਼ਰ ਆ ਗਏ। ਤੇ ਇਹਨਾਂ ਨੂੰ ਲਿਆਣੇ ਪੈਗ ਛੇ ਤੇ ਫਿਰ ਇਹ ਹੋ ਗਏ ਢੇ ਢੇ
ਆਹ
ਫਿਰ ਕੁਲਚੇ ਲਿਆਂਦੇ ਉਹਨੂੰ ਪੁੱਛੀ ਇਹਨੇ ਰੈਸਪੀ ਕਹਿੰਦਾ ਉਹਦੇ 'ਚ ਪਾਇਆ ਹਾਂ ਡੀ ਫਰੂਟ ਕਹਿਤੇ ਆ ਚਿਕੰਦਰ ਕੋ ਨਾ
ਬੀਟਰੂਟ ਹਾਂ
ਹਾਂ ਇੱਕ ਵੋ ਡਾਲਾ ਥਾਂ ਇੱਕ ਓਨੀਅਨ ਡਾਲਾ ਥਾਂ ਇੱਕ ਕੋਲੀਫਲਾਵਰ ਸਵੀਟਕੌਨ ਸਵੀਟਕੌਨ ਐਂਡ ਆਲੂ ਆਲੂ ਐਂਡ ਪਟੈਟੋਸ
ਅੱਛਾ ਦੋਨੋ ਭੈਣ ਭਰਾ ਆਏ ਨੇ
ਹਾਂ ਉਹਨਾਂ ਨੂੰ ਐਂਡ ਕਿਆ ਬੋਲ ਆਲਾ ਬੋਲ ਦੇ ਆਲਾ ਬੋਲ ਦੇ ਆਲਾ ਜਾ ਇਹ ਆਲੂ ਕੀ ਜਾਪ ਹੈ।
ਸਾਥ ਮੈਂ ਕਰਡ ਨਹੀਂ ਥਾ ਸਾਥ ਮੈਂ ਵਾਈਟ ਚਣੇ ਥੇ ਕਰਡ ਕੌਣ ਖੰਮ
ਪਤਾ ਹੋਏ
ਕਰਡ ਵੀ ਟੇਸਟੀ ਲਗਤਾ ਹੈ ਚਨੋ ਮੈਂ ਡਾਲ ਕੇ ਖਾਤੇ ਹੈ ਕਹੀਂ ਉਹ ਜਾਓ ਜਾਓ ਖਾਂਦੇ ਨਾ ਬਲੈਕ ਚਨਿਆਂ ਚ ਕਰਡ ਪਾ ਕੇ
ਹਾਂ ਖਾਂਦੇ ਹੈ।
ਇਹਨਾਂ ਨੂੰ ਛੁੱਟੀਆਂ ਪਈਆਂ ਨਾ
ਅੱਛਾ- ਅੱਛਾ।
ਮੈ ਮੈਡਮ ਨੂੰ ਇਹਨਾਂ ਨੇ ਸਰਵਾਈਕਲ ਕਰਾ ਤੀ ਹੈ।
ਤੇੇਡੀ ਧੋਣ ਕਰਕੇ ਇਹ ਨੂੰ ਬੜਲਾਉਂਦੀ ਤੇ ਸਰਵਾਈਕਲ ਦੰਦੀ ਵੜਤੀ ਤੂੰ ਕੁੜੀ ਨੂੰ ਨਹੀਂ ਕੀ ਕੀਤਾ ਦ੍ਰਿਸ਼ਟੀ ਉਹਨੇ ਤੈਨੂੰ
ਅੱਛਾ -ਅੱਛਾ।
ਕੀ ਕੀਤੀ ਇੱਥੇ ਕਪੜੀ ਕੀਤੀ ਚੁੰਮੀਆ ਲੈਂਡ ਹੈ ਕੁੜੀ ਦੀਆਂ ਸੜੀ ਦੀਆਂ ਮਾਰ ਇੱਕ ਚਡ ਦੇ ਮੂੰਹ ਤੇ ਕਿੱਥੇ ਇਹਨੇ ਤੈਨੂੰ ਲਾਲ ਕੀਤਾ ਨਾ ਤੇਰੀ ਗੱਲ ਲਾਲ ਕੀਤੀ ਉਹਦਾ ਮੂੰਹ ਲਾਲ ਕਰ ਮਾਰ ਕਰ ਕਰ ਇਹ ਹੈ ਵੱਜਾ ਲੱਗੀ
ਵੱਲ ਗਏ ਸੀ ਤਾਂ ਫਿਰ ਬਾਅਦ ਚੋਂ
ਹੈ।
ਬੂਆ ਵੱਲ ਗਏ
ਨਾ ਨਾ ਉਧਰ ਦੇ ਉਹ ਗੈਸਟ ਆਏ ਹੋਏ ਨਾ ਸਾਡੇ ਉਹ ਮਾਸੀ ਦੀ ਕੁੜੀ
ਹੂ ਪਤਾ ਨੀ ਬੂਆ ਕਹਿਣ ਪਤਾ ਨੀ ਉਹ ਕਹਿੰਦੇ ਵੀ ਆਉਣਾ ਇੱਧਰ ਵੀ ਹਾਡੇ ਵੱਲ ਵੀ
ਕਹਿੰਦੇ ਪਏ ਸੀ ਹਿਮਾਚਲ ਵੱਲ ਜਾਣਾ ਆਪਾਂ ਘੁੰਮਣ
ਹਾਂ ਕਹਿਣ ਦੇ ਸੀ ਬਾਅਦ ਚੋਂ ਗੱਲ ਹੀ ਨਹੀਂ ਹੋਈ
ਉਹਨਾਂ ਦੇ ਨਾਲ
ਆਹੋ ਉਹਨਾਂ ਵੱਲ ਜਾਣਾ ਸੀ ਨਾ ਫਿਰ ਇੱਧਰ ਨਾਨੀ ਵੱਲ ਵੀ ਆਣਾ ਵੀ ਮੇਰੇ
ਉਹਨਾਂ ਨੇ ਮਾਮੀ ਉਹਨਾਂ ਨੇ
ਬੂਆ ਉਹਨਾਂ ਨੇ ਜਾਣਾ ਸੀ ਨਾ
ਨਹੀਂ ਪੂਜਾ ਹੋਣਾਂ ਨੇ ਵੀ ਆਉਣਾ ਸੀ ਤੁਹਾਡੇ ਵੱਲ
ਨਹੀਂ ਨਹੀਂ ਉਹਨਾਂ ਨੇ ਨਹੀਂ ਆਉਣਾ ਸੀ ਉਹਨਾਂ ਨੇ ਮੇਰੇ ਹਿਸਾਬ ਨਾਲ ਪਹਿਲਾਂ ਉਹਨਾਂ ਨੂੰ ਛੱਡ ਕੇ
ਦਕਸ਼ ਬੋਲੀ ਮੈਂ ਕਾਲ ਕਰਦੀ ਪਈ ਮੰਮੀ ਨੇ ਗੁੱਸੇ ਹੋਣਾ ਹੂੰ, ਅੱਛਾ ਤੇ ਉਹ ਚਲੇ ਗਏ ਕਿ ਇੱਥੇ ਹੀ ਹਲੇ?
ਨਹੀਂ, ਹਲੇ ਮੇਰੇ ਹਿਸਾਬ ਨਾਲ ਗਏ ਨੀ ਆ ਬੂਆ ਦਾ ਫੋਨ ਤਾਂ ਨੀ ਆਇਆ।
ਭੂਆ ਉਹਦੇ ਕੋਲ ਹੀ ਆ ਅੰਜੂ ਕੋਲ ਹੀ ਆ?
ਆਹੋ, ਉੱਥੇ ਹੀ ਉਹਨਾਂ ਨੇ ਰਹਿਣਾ ਹੀ ਨਾ ਹਾਲੇ। ਪੁੱਛਿਆ ਸੀ, ਮੈਂ ਕਿਹਾ ਸੋਮਵਾਰ ਚੱਲ ਜਾਣਾ ਉਹ ਆਏ ਸੀ ਸ਼ੁੱਕਰਵਾਰ ਆਏ ਸੀ।
ਦੋਵੇਂ ਨਨਾਾਨ, ਭਰਜਾਈ?
ਹਾਂ, ਦੋਵੇ ਨਣਾਨ ਭਰਜਾਈ ਸ਼ੁੱਕਰਵਾਰ ਆਏ ਹੀ।
ਦੀ ਆਈ ਹੋਣੀ ਨਾ ਜੀਦਾ ਬਾਹਰ ਹੈ ਮੁੰਡਾ।
ਆਹ ਹਾਂ, ਉਹਦੇ ਹੈਈ। ਕੈਨਡਾ ਵੱਲ।
ਹੈਨਾ, ਮੈ ਖਿਆ ਪੈਲੀ ਵਾਰੀ ਆਈ ਹੈ। ਕੀ ਨਾਂ ਈ ਉਹਦਾ ਮਨੀਸ਼ਾ ਕਿ ਕੀ? ਹੈਨਾ, ਆਹੋ ਮਨੀਸ਼ ਦੀ ਵੋਟੀ। ਤਾਰ ਨਾ ਛੇੜ, ਦਕਸ਼ਿਸ਼ ਚਾਰਜਿੰਗ ਤੇ ਲੱਗਾ ਹੈ ਫੋਨ ਕੱਟ ਹੋ ਜਾਣਾ ਮੇਰਾ। ਪਿੱਛੇ ਹੋ ਜਾ, ਅੰਕਲ ਖਰਾਟੇ ਮਾਰ ਰਹੇ ਹੈ।
ਇਹ ਤਾਂ ਸੋ ਗਏ ਨੇ।
ਸੌ ਗਏ, ਖਾਣਾ ਖਾ ਕੇ ਨਾ ਸੋ ਜਾਂਦੇ ਹੁੰਦੇ ਐ ਦੋ ਕੁ ਘੰਟੇ। ਹਾਂ, ਹੁੰਦੀ ਪੀ ਲੱਗਦਾ ਬਾਰਿਸ਼ ਬਾਰ ਬੜੀ ਹਨੇਰੀ ਚਲਦੀ ਵੀਗੀ। ਕੱਪੜੇ ਧੋ ਕੇ ਪਾਏ ਸੀ ਮੈਂ ਫਿਰ ਉਹ ਵਿਹੜੇ 'ਚ ਹੀ ਪਾ ਈ ਨਾ ਛੱਤ ਥੱਲੇ।
ਅੱਛਾ, ਅੱਛਾ।
ਹੂੰ।
ਠੀਕ ਹੈ, ਇਹਨੂੰ ਨੀਂਦ ਨੂੰਦ ਨੂੰ ਨੀ ਆਉਂਦੀ? ਹਾਂ, ਹਾਂ ਮੰਮਾ ਇੱਥੇ ਨੇ ਮੰਮਾ ਤੇ ਕਦੋਂ ਦੇ ਨੇ ਦੋ ਚਾਰ ਮਹੀਨੇ ਹੋ ਗਏ ਆ।
ਹਾਂ, ਹੋਇਆ ਗੋਡਿਆਂ ਦਾ ਓਪਰੇਟ? ਹੋ ਗਿਆ ਕਿ ਨਹੀਂ ਹਾਲੇ?
ਸਰਕਾਰੀ ਹੈ ਨਾ, ਨਾ ਨਾ ਹਾਲੇ ਹੋਣਾ। ਛੇ ਜੁਲਾਈ ਦੀ ਤਾਰੀਖ ਦਿੱਤੀ ਹੈ। ਹਾਂ, ਮੈਂ ਤੇ ਹਲੇ ਇੱਥੇ ਹੀ ਆਣੇ ਮਹੀਨਾ ਦੋ ਮਹੀਨੇ
ਅੱਛਾ, ਤੇ ਉੱਧਰ ਕੰਮ ਕੁਮ ਨਹੀਂ ਆ ਹੁਣ ਸਟੱਡੀ।
ਨਾ, ਨਾ ਫਰੀ ਹੋ ਗਈ ਨਾ ਮੈ ਮ ਨਹੀਂ ਮੇਰਾ ਸਟੱਡੀ ਖਤਮ ਹੋ ਗਈ ਹੈ ਐਮ ਮਾਸ ਤੁਸੀਂ ਲਾਸਟ ਹੀ ਪੇਪਰ ਹੀ ਮੇਰਾ ਪੰਦਰਾਂ ਨੂੰ, ਪੇਪਰ ਦੇ ਕੇ ਆ ਗਈ ਮੈਂ।
ਠੀਕ, ਠੀਕ, ਠੀਕ। ਉਹਨੇ ਫੇਿਰ ਆਉਣਾ ਹੋਣਾ ਏ ਇਸੇ ਕਰਕੇ ਉਹਨੇ ਆਉਣਾ ਹੋਣਾ ਤੁਹਾਡੇ ਵੱਲ ਵੀ ਆ ਜਾਏਗੀ ਉੱਧਰ ਵੀ ਘੁੰਮ ਆਏਗੀ। ਕਹਿਣ ਡੇ ਸੀ ਨਾ ਨਾਮੇ ਭਾਜੀ, ਫੋਨ ਕੀਤਾ ਸੀ ਨਾ ਤੇ ਕਹਿਣ ਦਏ ਹੀ ਕਿ ਆਪਾਂ ਜਾਣਾ ਹੈ ਹਿਮਾਚਲ। ਮੈਂ ਆ ਜਾਂਗਾ, ਤੇ ਮੈਂ ਘੁੰਮਣ ਫਿਰਨ ਜਾਣਾ।
ਬੂਆ ਦਾ ਫ਼ੋਨ ਆਇਆ ਸੀ, ਉਹ ਮੰਨਤ ਬਾਰੇ ਦੱਸ ਪਏ ਸੀ।
ਕੌਣ। ਭੂਆ। ਸੂਰਜ ਪੰਡਿਤ ਵੱਲੋਂ।
ਹੈਂ।
ਸੂਰਜ ਪੰਡਿਤ ਵੱਲੋਂ।
ਨਹੀਂ ਮੰਨਤ ਵੱਲੋਂ ਮੰਨਤ।
ਅੱਛਾ, ਮੰਨਤ ਕੀ ਕਹਿੰਦੀ।
ਅੱਛਾ! ਉਹ ਮੰਨਤ ਡਿੱਗ ਗਈ ਓਦੇ ਨਾ ਪਤਾ ਨਹੀਂ, ਕੋਈ ਟੱਕਰ ਟੁੱਕਰ ਮਾਰ ਗਿਆ ਉਨ੍ਹਾਂ ਨੂੰ। ਉਹਦੇ ਟਾਂਕੇ ਟੁੰਕੇ ਲੱਗੇ ਏ ਮੰਨਤ ਦੇ।
ਕਿਦੇ ਤੇ ਟੱਕਰ ਕਿਦੇ ਤੇ ਜਾਂਦੀ ਪਈ ਸੀ।
ਬੱਸ ਸਟੈਂਡ ਜਾਣਦੇ ਹੀ ਪਤਾ ਨਹੀਂ ਆਪਣੇ ਪਿੰਡ ਜਾਂਦੇ ਪਏ ਗੁਰਦਾਸਪੁਰ ਜਿੱਥੇ ਵੀ ਹੈ - ਫੰਕਸ਼ਨ ਸੀ ਨਾਨਕੇ ਚੱਲੀ ਹੀ ਸੀ ਉਹ ਤੇ ਇੱਕ ਤੇ ਉਹ ਪ ਪਤਲੀ ਇੰਨੀ ਆ ਵਿਚਾਰੀ ਓ ਨਾ ਬੈਠੀ ਕਿਤੇ ਬੈਠੀ ਸ਼ਾਇਦ ਪਤਾ ਨਹੀਂ ਅੱਗੇ ਜਾ ਕੇ ਡਿੱਗੀ ਤੇ ਮੱਥੇ ਤੇ ਟਾਂਕੇ ਟੂੰਕੇ ਲੱਗੇ ਉਹਦੇ।
ਪੇ ਨਹੀਂ ਬੈਠਤੇ ਨਾ ਟਾਂਗੇ ਰੱਖਤੇ ਹੈ ਨੀਚੇ ਹੋ ਜਾ ਸਿਰ ਦਰਦ ਹੋ ਜਾਣੀਤੇਰੀ। ਅੱਛਾ, ਸਿਰ ਚ ਆਏ ਹੂ ਟਾਂਕੇ?
ਹ ਮ। ਬੂਆ ਨੇ ਤਾਂ ਫ਼ੋਨ ਕੀਤਾ ਸੀ ਕਹਿੰਦੇ, ਫ਼ੋਨ ਕਰ ਲੀ ਉੰਨੂੰ ਤੇ ਪੁੱਛ ਲਈਂ ਤੇ ਮੈਨੂੰ ਚੇਤਾ ਹੀ ਭੁੱਲ ਗਿਆ, ਤੇ ਓ ਤਦ ਨਾਲ ਗੱਲ ਨਹੀਂ ਹੋ ਸਕੀ। ਯਾਦ ਆ ਗਿਆ ਮੈਂ ਕਰਾਂ ਕਿੰਨੂ ਫੋਨ ਹ ਮ।
ਤੇ ਓ ਹੁਣ, ਓਦੇ ਵੀ ਹਰ ਵਾਰੀ ਉਹਨੂੰ ਕੰਨ ਦਾ ਪੈ ਜਾਂਦਾ ਸੀ ਪੈਲੇ।
ਉਹ ਵੀ ਉਹ ਵਿਚਾਰੀ ਦਾ ਇੱਦਾਂ ਹੀ ਰਹਿੰਦਾ।
ਹਾਂ। ਆਪਣੇ ਘਰ ਚਲੇ।
ਪਤਾ ਨਹੀਂ, ਹੁਣ ਕੀ ਹੈ?
ਨਾਨੀ ਘਰ ਕੱਲ੍ਹ ਜਾਣਾ ਤੁਸੀਂ, ਤੂੰ ਘਰ ਜਾਣਾ ਚਾਹੁੰਦਾ ਹੈਂ? ਹਾਂ, ਜਲੰਧਰ ਨੇ ਨਾ ਨਾਨਕੇ ਹੁਣ? ਪੈਲੇ ਇਹਨਾਂ ਦਾ ਪਿੰਡ ਹੈਗਾ ਸੀ। ਠੀਕ ਹੈ। ਅੱਛਾ, ਇਸ ਨੂੰ ਪਿੰਡ ਬਾਰੇ ਨਹੀ ਦੱਸਣਾ। ਇਹਨਾਂ ਦਾ ਪਿੰਡ ਹੇਗਾ, ਭੂੜ ਭੜਾਂਜ। ਸਾਡਾ ਪਿੰਡ ਹੈਗਾ ਕਸ਼ਮੀਰ, ਕਸ਼ਮੀਰਹੈ ਸਾਡਾ ਪਿੰਡ।
ਅੱਛਾ
ਹਾਂ ਇਹਨਾਂ ਦਾ ਪਿੰਡ ਕਸ਼ਮੀਰ ਏ। ਇਹ ਛੱਲੀਆਂ ਨਾ ਥੱਲੇਓ ਤੋੜਦੇ ਆ ਅਖਰੋਟਾਂ
ਹ ਅੱਛਾ।
ਮਾਮੂ ਨੇ ਨਵਾਂ ਘਰ ਲੈ ਲਿਆ ਹੈ।
ਅੱਛਾ, ਜਲੰਧਰ।
ਕਸ਼ਮੀਰ ਹੀ ਕਿਹਾ ਏ ਕਸ਼ਮੀਰ ਚ ਨਵਾਂ ਘਰ ਲਿੱਤਾ। ਤੁਹਾਨੂੰ ਤੇ ਉਹਨਾਂ ਨੂੰ ਕੀ ਪਤਾ ਕਸ਼ਮੀਰ ਇੰਨਾ ਵੱਡਾ ਹੈ। ਉਹਨਾਂ ਨੇ ਕਿਹੜਾ ਸਾਰਾ ਦੇਖਿਆ ਹੈ। ਤੇ ਲਾਈ ਏ ਇੱਥੇ ਸੜਕ ਤੇ। ਦ੍ਰਿਸ਼ਟੀ। ਉਹ ਨਾ ਆਪ ਹੀ ਸੋਚ ਰਿਹਾ ਹੈ। ਇੱਕ-ਇੱਕ ਘੰਟਾ ਸੋ ਜਾਓ ਫਿਰ ਆਪਾਂ ਨਾ ਐਕਟੀਵਾਤੇ ਚੀਜ਼ ਲੈਣ ਜਾਵਾਂਗੇ। ਆ ਵਲੇ ਦੀਦੀ ਨੂੰ ਵੀ ਲਿਆਂਦਾ ਗੇ ਕਿਹੜੀ ਚੀਜ਼ੀ ਖਾਣੀ ਤੁਸੀਂ।
ਮੈਂ ਜਿਹੜੀ ਮਰਜ਼ੀ ਲੈ ਲਵਾਂ ਪੂਰੀ ਚਲਾ ਲੈਂਦੀ ਹਾਂ ਬਾਹਰ ਤੱਕ।
ਮੈਂ ਉਹਨਾਂ ਨੂੰ ਬਿਠਾ ਕੇ ਅੰਕਲ ਨੂੰ ਪੁਤਲੀਘਰ ਲੈ ਕੇ ਆਈ।
ਸੱਚੀ।
ਹਾਂ, ਪਿੱਛੇ ਬਿਠਾ ਕੇ ਹੁਣ ਜਿਸ ਤਰ੍ਹਾਂ ਬਾਹਰ ਤੱਕ ਜਾਣਾ ਹੁੰਦਾ ਹੈ। ਨਾ, ਇਹ ਕਿਸੇ ਵੇਲੇ ਬੱਸ ਵਿੱਚ ਜਾਂਦੇ ਹਨ, ਨਾ। ਹਿਮਾਚਲ ਬੱਸ ਚ ਜਾਣਾ ਹੁੰਦਾ ਨਾ ਜਿਵੇਂ ਹਿਮਾਚਲ ਰਹਿੰਦੇ ਅ ਤੇ ਫਿਰ ਇਹਨਾਂ ਨੂੰ ਜਦੋਂ ਬਾਹਰੋਂ ਲੈਣ ਆਉਣਾ ਹੁੰਦਾ ਹੈ ਤਾਂ ਮੈਂ ਹੀ ਜਾਂਦੀ ਹਾਂ ਫਿਰ ਛੱਡਣ ਵੀ ਮੈਂ ਹੀ ਜਾਂਦੀ ਹਾਂ ਅਤੇ ਲੈਣ ਵੀ ਮੈਂ ਹੀ ਆਉਂਦੀ ਹਾਂ। ਹਾਂ ਮੈਂ ਇਹਨੂੰ ਆ ਦ੍ਰਿਸ਼ਟੀ ਜਾਂਦੀ ਮੇਰੇ ਨਾਲ ਚੀਜੀ ਲੈਣ। ਦ੍ਰਿਸ਼ਟੀ ਹਮ ਐਕਟੀਵਾ ਪੇ ਜਾਤੇ ਕਹਿੰਦੀ ਆਂਟੀ ਇੱਕ ਵਾਰ ਚੱਲੀਏ? ਕਦੇ ਪਿੱਛੇ ਬੈਠ ਜਾਂਦੀ ਹੈ, ਤੇ ਕਦੇ ਖੜ੍ਹੀ ਹੋ ਜਾਂਦੀ ਹੈ।
ਵੱਧੀਆ ਦ੍ਰਿਸ਼ਟੀ ਦੀਆਂ ਮੌਜਾਂ ਲੱਗ ਗਈਆਂ।
ਵੱਧੀਆ ਮੈਨੂੰ ਤਾਂ ਵੱਧੀਆ ਲੱਗਾ ਪਤਾ ਕੀ ਹੁੰਦਾ ਚੀਜ਼ ਹੁਣ ਜਾਵਾਂਗੀ ਕਿਸੇ ਵੇਲੇ ਏਅਰਪੋਰਟ ਗਈ ਸ ਇਹਨਾਂ ਨੂੰ ਪਿੱਛੇ ਬਿਠਾ ਕੇ ਨਾ।
ਅੱਛਾ।
ਉਦੋਂ ਹਾਲੇ ਨਵੀਂ-ਨਵੀਂ ਸਿੱਖੀ ਸੀ ਫਿਰ ਜਦੋਂ ਥੋੜ੍ਹਾ ਜਿਹਾ ਰਸ਼ ਆਇਆ ਨਾ। ਫਿਰ ਮੈਂ ਥੋੜ੍ਹੀ ਜਿਹੀ ਇਹਨਾਂ ਨੂੰ ਦੇ ਦਿੱਤੀ ਮੈਂ ਕਿਹਾ ਚੱਲੋ ਕੋਈ ਗੱਲ ਨਹੀਂ। ਉਦੋਂ ਤਾਂ ਹਾਲੇ ਥੋੜ੍ਹੇ ਹੀ ਦਿਨ ਹੋਏ ਸਨ।
ਧਿਆਨ ਡਾਇਵਰਟ ਹੋ ਜਾਂਦਾ ਇੱਧਰ ਉੱਧਰ ਉਸ
ਹੁਣ ਮੈਂ ਰਸ਼ ਵਿੱਚ ਲੈ ਜਾਵਾਂਗੀ।
ਵਧੀਆ ਤੁਸੀਂ ਤਾਂ ਫਿਰ ਬਹੁਤ ਘੱਟ ਸਮੇਂ ਵਿੱਚ ਸਿੱਖ ਲਿਆ।
ਕੀ ਨਹੀਂ ਆਉਂਦਾ? ਨਹੀਂ, ਅਬੀ ਸੈਵਨ ਮਿਨਟ ਹੈ ਅਬੀ। ਤੇਰਾ ਕੰਮ ਕਰਨੇ ਮੇ ਅਬੀ ਸੈਵਨ ਮਿਨਟ ਹੈ। ਸਕੂਲ ਕੇ ਕਾਮ ਮੇ ਅਬੀ ਬੈਠ ਜਾ ਅਬੀ ਮੈਡਮ ਕੇ ਪਾਸ ਜਾਨਾ ਸੈਵਨ ਮਿਨਟ ਹੈ। ਅਭੀ ਨਹੀਂ ਕਾਟ, ਅਭੀ ਨਹੀਂ ਤੂੰ ਘੱਟ ਕਰ ਆਪਣਾ ਯੇ ਵਾਲਾ ਸਿਲੇਬਸ।
ਹੋਰ।
ਓਹ, ਵਧੀਆ।
ਇੱਥੇ ਹੀ ਰਹਿੰਦੇ ਹਨ ਆਪਣੇ ਘਰ ਤਾਂ ਘੱਟ ਹੀ ਰਹਿੰਦੇ ਹਨ, ਮੈਨੂੰ ਲੱਗਦਾ ਹੈ।
ਅੱਛਾ, ਤੇ ਜਦੋਂ ਇੱਥੋਂ ਆਉਣਾ ਨਾ।
ਹਾਂਜੀ।
ਪਤੋੜ ਲੈ ਕੇ ਆਈ।
ਪਤੌੜ।
ਇੱਥੇ ਹੁੰਦੇ ਤੁਹਾਡੇ ਕੋਲ ਅਰਬੀ ਦੇ ਪੱਤੇ।
ਹਾਂ, ਹੁੰਦੇ ਆਪਾ ਬਣਾਏ ਸੀ ਪਰ ਇੰਨੇ ਨੀ ਹੈਗੇ ਨਾਰਮਲ ਜਿਹੇ ਛੋਟੇ-ਛੋਟੇ ਸਨ। ਮੈਨੂੰ ਲੱਗਦਾ ਹੈ, ਉਹ ਵੀ ਤੋੜ ਲਏ ਸਨ।
ਆਉਣਾ ਕਦੋਂ ਹੈ? ਹਾਲੇ ਟਾਈਮ ਲੱਗਣਾ? ਉਦੋਂ ਤੱਕ ਵੱਡੇ ਹੋ ਜਾਣੇ ਉਦੋਂ ਤੇ ਬੁਖਾਰ ਜਿਹਾ ਰਹਿੰਦਾ ਸੀ। ਸਵੇਰੇ ਤੇ ਰਾਤ ਨੂੰ ਚਾਦਰ ਵੀ ਲੈਣੀ ਪੈਂਦੀ ਸੀ।
ਹਾਂ, ਉਦੋਂ ਤੱਕ ਉਹਨਾਂ ਨੇ ਬਣਾ ਲਏ ਸਨ। ਸਗੋਂ ਆਪਾਂ ਵੀ ਖਾਧੇ ਸਨ। ਮਾਸੀ ਆਈ ਸੀ।
ਮੈਂ ਆਪੇ ਹੀ ਬਣਾ ਲੈਂਦੀ ਹੁੰਦੀ। ਪੱਤੇ ਹੀ ਲਿਆ ਕੇ, ਜਾਂ ਪੱਤੇ ਮੰਗਵਾ ਲੈਂਦੀ। ਕਦੇ-ਕਦੇ ਮੈਂ ਆਪ ਹੀ ਤਿਆਰ ਕਰ ਲੈਂਦੀ ਹਾਂ, ਨਾ।
ਪਰ ਅ ਮੈਂ ਉੱਥੇ ਵੀ ਖਾਦੇ ਪਰ ਉੱਥੇ ਉਦਾਂ ਦਾ ਟੇਸਟ ਨੀਂ ਹੁੰਦਾ ਜਿਥੋਂ ਜਿਵੇਂ ਇੱਥੇ ਦਾ ਹੁੰਦਾ ਨਾ
ਇੱਥੇ ਤਾਂ ਮੱਕੀ ਦੇ ਆਟੇ ਦੀ ਵੀ ਬਣਾਉਂਦੇ ਹਨ, ਨਾ।
ਹਾਂ, ਹਾਂ। ਬੇਕਸ ਬੇਸਨ ਪਾ ਕੇ ਮੱਕੀ ਦਾ ਆਟਾ ਵੀ ਪਾਉਂਦੇ ਕੁਝ
ਕੱਟ ਅ-ਅ।
ਓਕੇ, ਓਕੇ ਠੀਕ ਹੈ ਬਾਏ।
ਉੱਧਰ ਸੇ ਕਾਟੋ।